ਹੈਲੋ।
ਹ।
ਹੈਲੋ।
ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ ਤੁਹਾਡੀ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ।
ਹੈਲੋ ਹਾਂਜੀ।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
ਹੋਰ ਕਿਵੇਂ ਹੋ?
ਹਾਂਜੀ ਹਾਂਜੀ, ਵਧੀਆ ਤੁਸੀਂ ਸੁਣਾਓ?
ਬਹੁਤ ਵਧੀਆ।
ਮਰ ਕੀ ਕਰੀ ਜਾਗ ਜੋ
ਹੈਲੋ -ਹੈਲੋ ਲੰਚ ਟਾਈਮ ਹੋ ਰਿਹਾ ਜੀ।
ਹੈਲੋ।
ਹਾਂਜੀ ਹਾਂਜੀ,
ਮੈਂਮ ਹੋਰ ਕੀ ਕਰੀ ਜਾਂਦੇ ਤੁਸੀਂ।
ਬਸ ਕੁਛ ਨੀ ਫਰੀ ਸੀ ਗੇ ਲੰਚ ਟਾਈਮ ਹੋ ਰਿਹਾ ਸੀ ਗਾ। ਲੰਚ, ਮਤਲਬ ਕਰਨ ਦੀ ਤਿਆਰੀ ਚੱਲ ਰਹੀ ਸੀ।
ਹਮ। ਹੁਣੇ ਨੀ ਕਰਦੇ ਪਏ ਸੀ ਤੁਸੀਂ।
ਹਮੀ।
ਅੱ ਹਮ ਹ।
ਹੈਲੋ।
ਹੈਲੋ।
ਪ।
ਹੈਲੋ।
ਤੁਹਾਡੀ ਆਵਾਜ਼ ਨਾ ਕਲੀਅਰ ਨੀ ਆ ਰਹੀ। ਬਹੁਤ ਘੱਟ ਆ ਰਹੀ ਹੈ।
ਮੈਨੂੰ, ਪਰ ਤੁਹਾਡੀ ਆਵਾਜ਼ ਪੂਰੀ ਆਉਂਦੀ ਆ।
ਤੁਹਾਡੀ ਆਵਾਜ਼ ਨਾਲ ਮਤਲਬ ਇੱਥੇ ਕੱਟ ਕੱਟ ਕੇ ਆ ਰਹੀ ਹੈ ਵਿੱਚ ਰੁਕ ਰੁਕ ਕੇ ਤੇ ਇੱਕ ਬਹੁਤ ਘੱਟ ਆ ਰਹੀ ਹੈ ਜਿਵੇਂ, ਫੋਨ ਮਤਲਬ ਤੁਹਾਡੇ ਤੋਂ ਕਾਫ਼ੀ ਦੂਰ ਪਿਆ ਹੋਵੇ।
ਉਹ ਨਹੀਂ ਫੋਨ ਮੇਰੇ ਕੋਲ ਹੀ ਆ। ਹੁਣ ਦੇਖੋ, ਆਵਾਜ਼ ਆ ਰਹੀ ਹੈ ਨਾ ਮੇਰੀ।
ਹਾਂਜੀ, ਹੁਣ ਆ ਰਹੀ ਹੈ।
ਹਾਂਜੀ, ਚਲੋ ਫਿਰ ਆਪਾਂ ਕੋਈ ਮਤਲਬ ਕਿ ਟੋਪਿਕ ਤੇ ਗੱਲ ਕਰਦੇ ਨਾ। ਜਿੱਦਾਂ, ਹਾਂਜੀ। ਅੱਜ ਨਸ਼ੇ ਬਾਰੇ ਗੱਲ ਕਰਦੀ ਹਾਂ ਤੁਹਾਨੂੰ ਪਤਾ। ਨਸ਼ਾ ਕਿੰਨਾ ਵੱਧ ਗਿਆ ਹੋਇਆ।
ਹਾਂਜੀ, ਬਿਲਕੁਲ ਨਸਾ ਤਾਂ ਬਹੁਤ ਜ਼ਿਆਦਾ।
ਹਾਂਜੀ। ਬਹੁਤ ਲੋਕ ਨਸ਼ਾ ਕਰਨ ਲੱਗ ਪਏ ਆ। ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਕਰਨ ਡੈ ਪਏ ਅੰਮ੍ਰਿਤਸਰ ਚ, ਮੇਰੇ ਘਰ ਚ ਬਹੁਤ ਨਸਾ ਹੋ ਗਿਆ। ਤਹਾਨੂੰ ਪਤਾ ਮੁੰਡੇ ਕਿ ਕੁੜੀਆਂ। ਕੀ ਨਸ਼ਾ ਕਰਨ ਦੀਆਂ, ਕੁੜੀਆਂ ਵੀ ਨਸ਼ਾ ਕਰਦੀਆਂ ਪਈਆਂ ਵਾ, ਮੁੰਡੇ ਤੇ ਚਲੋ ਕਰਦੇ ਕਰਦੇ ਨਾਲ ਕੁੜੀਆਂ ਵੀ ਕਰਦੀ ਐ, ਤੇ ਇੰਨਾ ਕੁੜੀਆਂ ਨੂੰ ਦੇਖੀ ਦੇਖੀ, ਆ ਵਾ ਮੁੰਡਿਆਂ ਨੇ ਦੇਖਿਆ, ਅਹ ਸੜਕਾਂ ਤੇ ਡਿੱਗੇ ਹੁੰਦੇ ਆ ਸੜਕਾਂ ਤੇ, ਮਤਲਬ ਕੀ ਡਿੱਗਦੀ ਹੁੰਦੀ ਆ ਬਹੁਤ ਬੁਰਾ ਹਾਲ ਹੋਇਆ ਪਿਆ, ਦੁਨੀਆਂ ਦਾ ਤੇ
ਹਾਂਜੀ ਹਾਂਜੀ
ਹਾਂਜੀ ਨਸ਼ੇ ਦੇ ਕਾਰਨ ਡਿਗ ਪਈ ਐ ਨਸ਼ੇ ਕਰਕੇ ਹੁੰਦੇ ਪਏ ਕਿ ਲੋਕੀ, ਤੁਹਾਨੂੰ ਪਤਾ ਨਸ਼ਾ ਕਰਕੇ, ਡਰਿੰਕ ਕਰਕੇ, ਗੱਡੀਆਂ ਚਲਾਉਂਦੇ ਨੇ
ਹਾਂਜੀ ਹਾਂਜੀ ਬਿਲਕੁਲ ਮਤਲਬ ਉਹੀ ਹੈਨਾ ਨਸ਼ਾ ਕਰਕੇ, ਡਰਾਈਵ ਆਪ ਕਰਦੇ ਆ ਆਪ ਤੇ ਮਰਨਾ ਹੀ ਮਰਨਾ, ਨਾਲ ਕਿਸੇ ਹੋਰ ਨੂੰ ਲੈ ਡੁਬਦੇ ਐ
ਹਾਂਜੀ ਹ ਮਲਸੀ ਡਕ ਹੋਗੀ ਅਜਕੇਲ ਸੀਵ ਨਾ ਜਿਹੜਾ ਨਸ਼ਾ ਚੱਲਦਾ ਪਿਆ, ਡਰੱਗਸ ਦਾ ਨਸ਼ਾ ਬਹੁਤ ਗੰਦਾ ਚੱਲਦਾ ਪਿਆ ਡਰੱਗਸ ਇੰਨੇ ਲੋਕ ਕਰਦੇ ਪਏ ਨਾ ਜਗ੍ਹਾ ਜਗ੍ਹਾ ਤੇ ਲੋਕ ਟੀਕੇ ਲਗਾਉਂਦੇ ਪਏ ਹੈ, ਬੜੇ ਜਣਾ ਨੂੰ ਮੈਂ ਦੇਖਿਆ ਟੀਕੇ ਲਗਾਉਂਦੇ ਪਏ
ਹਾਂਜੀ ਬਿਲਕੁਲ ਆਰ ਟੀਕੇ ਦੇ ਡ੍ਰਗ੍ਸ ਵਾਲਾ, ਤਾਂ ਬਹੁਤ ਮਤਲਬ ਕਿ ਮਾੜਾ ਨਸ਼ਾ ਹੈ।
ਬਹੁਤ ਘਣਾ ਨਸ਼ਾ ਔ ਨਾਨੂੰ ਤਾਂ, ਲੋਕੀ ਮਤਲਬ ਕਿ, ਕਿੰਨੀ ਛੋਟੀ ਛੋਟੀ ਉਮਰ ਚ ਨਸ਼ਾ ਲਗਾਇਆ ਕਿਸੇ ਨੇ। ਕਿਸੇ ਨੂੰ ਬਾਰਾਂ ਤੇਰਾਂ ਸਾਲ ਦੀ ਉਮਰ ਚ ਹੀ, ਨਸ਼ਾ ਲਗਾ ਕੇ ਆਪਣੀ ਜ਼ਿੰਦਗੀ ਖ਼ਰਾਬ ਕਰਦੇ ਪਏ ਆ, ਉਹਨਾਂ ਨੂੰ ਇਹ ਨੀ ਪਤਾ, ਕਿ ਜ਼ਿੰਦਗੀ ਕਿਹੜਾ ਦੁਬਾਰਾ ਦੁਬਾਰਾ ਦੁਬਾਰਾ ਮਿਲਦੀ ਇਕ ਵਾਰ ਜ਼ਿੰਦਗੀ ਮਿਲਦੀ ਹੈ, ਉਹ ਵੀ ਆਪਣਾ, ਨਸ਼ੇਰ ਵਿੱਚ ਡੁਬੀ ਹੋਈ ਹੈ
ਹਾਂਜੀ ਹਾਂ, ਮਤਲਬ ਕਿ ਉਹ ਸੋਚਦੇ ਨੀ ਨਾ ਨਾ ਉਹਨਾਂ ਦੇ, ਉਹਨਾਂ ਨੂੰ ਮਾਂ ਬਾਪ ਗਾਈਡ ਕਰਦੇ ਆ
ਹਾਂਜੀ ਹਾਂ ਤੇ ਉਹ ਤੇ ਮਾਂ ਪਿਓ ਕਿਸੇ ਗੱਲ ਤੋਂ ਡੱਕਦੇ ਆ, ਤੇ ਮਾਂ ਪਿਓਨ ਨੂੰ ਵੀ ਕੁੱਛ ਸਮਝਦੇ ਨੀ ਅੱਜ ਕੱਲ ਦੇ ਬੱਚੇ ਬੱਚੇ ਕਹਿ ਦੇਂਦੇ, ਅਸੀ ਹੈਗੇ, ਜੋ ਕੁੱਛ ਹੈਗੇ ਆਂ
ਹਾਂਜੀ ਹਾਂਜੀ, ਉਹੀ ਗੱਲ ਹੈ, ਬਟ ਇਹ ਨਾ ਮਤਲਬ ਮਾਂ ਪਿਓ ਨੇ ਪਹਿਲਾਂ ਵਿਗਾੜਿਆ ਤਾਂ ਆਪ ਹੀ ਹੁੰਦਾ, ਜਦੋਂ ਉਹ ਸਟਾਰਟ ਕਰਦਾ, ਉਦੋਂ ਹੀ ਉਹਨਾਂ ਨੂੰ ਰੋਕਣ, ਤੇ ਉਹ ਮਨਲ ਰੋਕ
ਹਾਂਜੀ, ਤੇ ਮਤਲਬ ਕਿ ਤੁਹਾਨੂੰ ਪਤਾ ਕਿ ਕੁੜੀਆਂ ਕਾਲਜਾਂ ਦੇ ਵਿੱਚ ਰਹਿੰਦੀਆਂ ਨੇ ਮਾਂ ਪਿਓ ਤੇ ਦੂਰ ਰਹਿੰਦੀਆਂ ਨੇ। ਤੋਂ ਆਪਣਾ ਇੰਜੋਏਮੈਂਟ ਵਾਸਤੇ, ਆਪਣਾ ਸ਼ੌਕ ਵਾਸਤੇ ਕੋਈ ਲੋ ਕੁੜੀਆਂ ਵੀ ਨਸ਼ਾ ਕਰ ਲੈਂਦੀ ਆ, ਕੋਲੇਜ ਦੇ ਵਿੱਚ ਹੀ, ਡਰਿੰਕ ਵਗੈਰਾ ਕਰ ਆਪਣੇ ਸ਼ੌਕ ਲਈ।
ਹਾਂਜੀ, ਬਿਲਕੁਲ ਮਤਲਬ ਕਿ ਉਹਨਾਂ ਦੇ ਮਾਂ ਪਿਓ ਤਾਂ ਉਹਨਾਂ ਨੂੰ ਭੇਜਦਾ, ਕਿ ਸਾਡੇ ਬੱਚੇ ਸਟੱਡੀ ਕਰ ਰਹੇ ਆ, ਪਾਸੇ ਰਹਿ ਕੇ ਸਾਡੇ ਤੋਂ ਦੂਰ ਰਹਿ ਕੇ
ਪਰ ਉਹਨਾਂ ਨੂੰ ਇਹ ਨੀ, ਕਿ ਕ ਮਤਲਬ ਕਿ ਕੁੜੀਆਂ ਮੁੰਡੇ ਨਸ਼ੇਬਾਂ, ਮਾਂ ਪਿਓ ਤੋਂ ਦੂਰ ਆ ਕੇ ਕਾਲਜਾਂ ਦੇ ਵਿੱਚ ਕਰ ਦਿੱਤੇ ਆ। ਨਾਲ ਕਹਿ ਦਿੰਦੇ ਆ, ਕਿ ਮਤਲਬ ਕਿ ਅਹ ਜਿਹੜਾ ਮਤਲਬ ਕੀ ਕਹਿਣਗੇ ਕਿ ਮੈਂਨੂੰ ਚੇਤਾ ਭੁੱਲ ਗਿਆ, ਇਹ ਕਿਦਾਂ ਮਤਲਬ, ਮਾਂ ਪਿਓ ਕੇਅਰ ਨੀ ਕਰਦੇ ਬੱਚਿਆਂ ਦੀ, ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਵਾ। ਕੀ ਸਾਡੇ ਬੱਚੇ ਨਸ਼ਾ ਕਰਦੇ ਪਏ ਐ, ਬਾਅਦ ਵਿੱਚ ਉਹ ਪਛਤਾਉਂਦੇ ਐ। ਕਿ ਅਸੀਂ ਤੇ ਤੁਹਾਨੂੰ ਮਤਲਬ ਕਿ ਪੜ੍ਹਨ ਵਾਸਤੇ ਭੇਜਿਆ ਸੀ, ਤੇ ਤੁਸੀਂ ਕੀ ਕੀਤਾ।
ਹਾਂਜੀ! ਬਿਲਕੁਲ ਬਿਲਕੁਲ।
ਫਿਰ ਰੋਂਦੇ ਐ, ਪਛਤਾਉਂ ਦੇ ਐ।
ਹਾਂਜੀ, ਉਹਦੀ ਤੇ ਗੱਲ ਆ ਨਾ, ਬਾਅਦ ਵਿੱਚ ਪਛਤਾਉਂਦੇ ਆ।
ਫਿਰ ਜਿਹੜਾ ਨਸ਼ਾ ਕਰਦੇ ਨਾ ਉਹ ਵੀ ਬਾਅਦ ਵਿੱਚ ਇੱਕ ਸਤਾਉਂਦੇ, ਕਿ ਆਪਾਂ ਪਹਿਲਾਂ ਸ਼ੌਕ ਸ਼ੌਂਕ ਨੂੰ ਨਸ਼ਾ ਕਰ ਲੈਂਦੇ ਹਾਂ। ਬਾਅਦ ਵਿੱਚ ਉਹਨਾਂ ਦੀ ਹੈਬਿਟ ਬਣ ਜਾਂਦੀ ਆਦਤ ਬਣ ਜਾਂਦੀ ਹੈ। ਬਾਅਦ ਵਿੱਚ ਉਹਨਾਂ ਕੋਲ ਕੋਈ ਮਤਲਬ, ਤੁਹਾਨੂੰ ਪਤਾ ਨਸ਼ੇ ਤੋਂ ਬਗੈਰ ਉੱਠਿਆ ਨੀ ਜਾਂਦਾ। ਜਿੰਨਾ ਚਿਰ ਉਹ ਨਸ਼ਾ ਨਾ ਕਰਨ, ਕੋਈ ਉਹਨਾਂ ਤੋਂ ਕੰਮ ਨੀ ਹੋਣਾ।
ਹਾਂਜੀ ਹਾਂਜੀ। ਉਹ ਜ਼ਿਆਦਾ ਨਾ ਮਤਲਬ ਕਿ ਉਹੀ ਹੈਬਿਟ ਉਸ ਤੋਂ ਬਾਅਦ ਤੇ ਬਸ ਸਭ ਕੁਛ ਕੰਮ ਖ਼ਰਾਬ ਹੀ ਹੁੰਦਾ ਆ।
ਹਮ ਹਮ ਬਹੁਤ ਕੰਮ ਖ਼ਰਾਬ ਹੋਇਆ ਪਿਆ। ਦੁਨੀਆਂ ਬਹੁਤ ਨਸ਼ੇ ਦੇ ਵਿੱਚ ਕੁੱਟੀ ਹੋਈ ਆ। ਕਈ ਲੋਕ ਕਈ ਲੋਕ ਮਤਲਬ ਕਿ ਨਸ਼ਾ ਵੇਚਦੇ ਆ ਕਈ ਲੋਕ ਪੀਂਦੇ ਆ। ਇਸ ਤਰ੍ਹਾਂ ਦੁਨੀਆਂ ਦਾ ਮਾਹੌਲ ਖ਼ਰਾਬ ਹੋਇਆ ਪਿਆ ਵਾ
ਹਾਂਜੀ ਹਾਂ ਉਹਹੀ ਹੈ ਨਾ ਜੇ ਮੈਂ ਬੱਚੇ ਕੀ ਸਟਾਰਟਿੰਗ ਚ ਤਾਂ ਪਹਿਲਾਂ ਮਤਲਬ ਕਿ ਮਜ਼ਾਕ ਮਜ਼ਾਕ ਦੇ ਵਿੱਚ ਸਕੂਲ ਬਣਨ ਦੇ ਚੱਕਰ ਦੇ ਵਿੱਚ ਕਰ ਲੈਂਦੇ ਆ। ਉਸ ਤੋਂ ਬਾਅਦ ਉਹਨਾਂ ਦੀ ਹੈਬਿਟ ਬਣ ਜਾਂਦੀ ਆ, ਫਿਰ ਤੁਹਾਨੂੰ ਪਤਾ ਹੀ ਆ ਬਾਅਦ ਉਹਨਾਂ ਨੂੰ ਤੋੜ ਲੱਗਦੀ ਆ।
ਤੋੜ ਲੱਗਦੀ, ਬਿਲਕੁਲ ਸਹੀ ਮੁੜਕੇ ਤੋੜ ਲੱਗਦੀ ਆ। ਮੁੜਕੇ ਉਹਨਾ ਕੋਲ ਮਤਲਬ ਕੋਈ ਮਤਲਬ ਖਾ ਖਾਦਾ ਵੀ ਨਹੀਂ ਜਾਂਦਾ ਪੀਤਾ ਵੀ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ।
ਹਾਂਜੀ ਹਾਂ
ਕੋਈ ਕੰਮ ਨੀ ਉਹਨਾਂ ਤੋਂ ਹੋਣਾ ਜਿੰਨਾ ਚਿਰ ਨਸ਼ਾਣਾ ਕਰਨਗੇ।
ਨਹੀਂ ਫੇਿਰ ਉਹੀ ਤੇ ਗੱਲ ਆ ਨਾ ਉਹ ਨਸ਼ੇ ਲਈ ਫੇਰ ਉਹ ਕੁੱਛ ਵੀ ਕਰ ਸਕਦੇ। ਹੁਣ, ਜਿਹੜੇ ਬੱਚਿਆਂ ਕੋਲ ਪੈਸੇ ਨਹੀਂ ਹੁੰਦੇ, ਫੇਰ ਉਹ ਚੋਰੀਆਂ ਕਰਨੀਆਂ ਸਟਾਰਟ ਕਰ ਦਿੰਦੇ ਆ।
ਕਈ ਕਈ ਮਤ ਲੋਕ ਨਚੇੋਲੀਆਂ ਕਰਦੇ ਡਕੇ ਲਗਾਉਂਦੇ। ਕਿਸੇ ਦਾ ਪਰਸ ਖੋਲਣਗੇੇ ਕਿਸੇ ਨੂੰ ਮਤਲਬ ਮਾਹੌਲ ਬਹੁਤ ਖ਼ਰਾਬ ਹੋਇਆ, ਕਿ ਅੱਜ ਕੱਲ੍ਹ ਤਾਂ ਵੈਸੇ ਬਾਹਰ ਜਾਣ ਦਾ ਜ਼ਮਾਨਾ ਹੀ ਨਹੀਂ ਹੈਗਾ। ਕੋਈ ਵੀ ਚੀਜ਼ ਲੈ ਕੇ ਜਾਣ ਦਾ
ਬਾਹਰ ਲੈ ਕੇ ਤਾਂ ਮਤਲਬ ਕਿ ਜਾਣ ਦਾ ਕੋਈ ਯੋਗਾ ਨਹੀਂ ਰ ਕਿਉਂਕਿ ਕੋਈ ਪਤਾ ਨੀ ਜਦੋਂ ਕਿੱਥੇ ਖੁਸ਼ ਵੀ ਹੋ ਸਕਦਾ।
ਹ ਦੋ ਵਾਰਰਾ ਮੇਰਾ ਫੋਨ ਚੋਰੀ ਹੋ ਗਿਆ। ਇੱਕ ਵਾਰ ਮੇਰਾ ਸਗੋਂ ਘਰੇ ਚੋਰੀ ਹੋ ਗਿਆ। ਇੱਕ ਵਾਰ ਮਿੰਟ ਮਤਲਬ ਕਿ ਸੜਕ ਤੇ ਫੋਨ ਕਰਨ ਨੂੰ ਲਗਾਇਆ ਸੀ ਤੇ ਕੋਈ ਏਦਾਂ ਹੀ ਮੋਟਰਸਾਈਕਲ ਕੇ ਆ ਤੇ ਲੈ ਕੇ ਚਲਾਗੇ।
ਹਾਂਜੀ। ਉਹੀ ਤੇ ਗੱਲ ਹੈ ਨਾ ਮਤਲਬ ਕਿ ਜ਼ਮਾਨਾ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ ਘਰੋਂ ਤਾਂ ਮਤਲਬ ਕੋਈ ਚੀਜ਼ ਬਾਹਰ ਲਿਜਣ ਦਾ ਟਾਈਮ ਹੀ ਹੈ ਨੀ ਗਾ।
ਬਿਲਕੁਲ ਉਹ ਨਸ਼ੇ ਪਿੱਛੇ ਪਾਗਲ ਹੋ ਗਈ ਹੈ ਨਾ।
ਹਾਂਜੀ
ਨਸ਼ੇ ਦੇ ਆਦਿ ਹੋ ਗ ਨਸ਼ੇ ਕਰਕੇ ਪਾਾਂਗਲ ਹੋ ਗ। ਉਹ ਨਸ਼ੇ ਰ ਕੇ ਚੋਲੀਆਂ ਕਰਦੇ ਇਹ ਨਹੀਂ ਸੋਚਦੇ। ਆਪਣਾ ਮਤਲਬ ਕਿ ਆਪਣਾ ਸਿੱਧਾ ਕਰਦੇ ਕਿ ਅਸੀਂ ਹੇ ਠੀਕ ਰਹੀਏ। ਆਪਣਾ ਉਹਨੂੰ ਸਿੱਧਾ ਕਰਦੇ ਆ। ਕਿਸੇ ਦਾਾ ਨੀ ਪਤਾ ਲੱਗਦਾ ਕਿ ਕਿਸ ਤਰ੍ਹਾਂ ਕੋਈ ਚੀਜ਼ ਖਰੀਦ ਹੈਗੀ ਕਿਦਾਂ ਨ ਮਤਲਬ ਸਿੱਧਾ ਕਰਕੇ ਕਿਣ ਨੂੰ ਸਾਥ ਮਿਲਣਾ ਚਾਹੀਦਾ।
ਹਾਂਜੀ ਮਤਲਬ ਕਿ ਸਾਨੂੰ ਨਸ਼ਾ ਮਿਲ ਜਏ ਅਗਲੇ ਦਾ ਕੋਈ ਨੀ ਅਗਲੇ ਨੇ ਪਤਾ ਲੈਂਦੀ ਜਿਵੇਂ ਮ ਤੇ ਕਿੰਨੀ ਮਿਹਨਤ ਕਰਕੇ ਚੀਜ਼ ਬਣਾਈ ਹੁੰਦੀ। ਪਰ ਉਹਨਾਂ ਨੂੰ ਤਾਂ ਕੁਝ ਸੈਕਿੰਡ ਲੱਗਦੇ ਆ ਖੋ ਕੇ ਲਿਜਾਣ ਦੇ ਵਿੱਚ
ਮੈਂ ਅਠਾਰਾਂ ਹਜ਼ਾਰ ਦਾ ਫੋਨ ਲਿਆ ਸੀ। ਤੇ ਏਦਾਂ ਹੀ ਫੇਿਰ ਮੇਰਾ ਫੋਨ ਚੁੱਕਿਆ ਗਿਆ ਇੱਦਾਂ ਹੀ ਦਿਨ ਮਤਲਬ ਸੀ। ਲੈ ਗ ਮੇਰਾ ਫਰ ਤੁਹਾਨੂੰ ਪਤਾ ਟਰੇਸਿੰਗ ਤੇ ਵੀ ਪੈਸੇ ਲੱਗਦੇ ਪੁਲਿਸ ਨਾਲ ਵੀ ਪੈਸੇ ਹੁੰਦੇ।
ਹਾਂਜੀ ਹਾਂਜੀ।
ਹਮ
ਗੱਲ ਹੈ ਨਾ ਮਤਲਬ ਛੋਟੇ ਛੋਟੇ ਬੱਚੇ ਮਤਲਬ ਹਜੇ ਤਾਂ ਉਹਨਾਂ ਦੀ ਖੇਡਣ ਦੀ ਏਜ ਹੁੰਦੀ ਆ ਉਸ ਏਜ ਵਿੱਚ ਉਹ ਨਸ਼ੇ ਕਰ ਰਹੇ ਆ।
ਮਤਲਬ ਨ ਕਿ ਆ ਜਿੱਦਾਂ ਮਤਲਬ ਕਿ ਲੋਕਾਂ ਨੂੰ ਨਸ਼ਾ ਸੁਡਾ ਕਹਿੰਦੀ ਤੇ ਮਨ ਨੂੰ ਫੇਿਆਦਾ ਫੇਿਰ ਹੀ ਉਹ ਬਾਹਰ ਅਣਪਟਦਾ ਹੀ ਹਾਲ ਕਰਦੀ ਹੈ ਕੋਈ ਫਾਇਦਾ ਨੀ
ਹਾਂਜੀ ਹਾਂ
ਕਈਆਂ ਦੇ ਮੈਂ ਕਈਆਂ ਦੇ ਘਰ ਨਸ਼ੇ ਦੇ ਤਨ ਪੀਜਣ ਆ ਕ ਕਦੇ ਬੱਚੇ ਬਰਬਾਦ ਹੋ ਗਏ ਆ ਬੱਚੇ ਆ ਰੋਲਦੇ ਫਿਰਦੇ ਆ। ਕਈਆਂ ਦੀ ਦੀਵੀ ਮਤਲਬ ਵਹੁਤੀੀਆਂ ਆਂ ਰਵਾਉਂਦੀਆਂ ਮਾਂ ਪਿਵ ਨਾਲ ਰੋਂਉਦੀ ਕਈ ਹੈ ਮਤਲਬ ਮਾਵਾਂ ਨੇ ਤੁਹਾਨੂੰ ਪਤਾ ਪੁੱ ਪੁੱਤ ਮਰ ਜਾਂਦੇ ਆ ਨਸ਼ੇ ਦੇ ਕਾਰਨ।
ਹਾਂਜੀ ਹਾਂਜੀ ਉਹ ਵੀ ਗੱਲਾਂ ਨੇ ਮਤਲਬ ਕਿ ਉਹਨਾਂ ਨੂੰ ਸਿਰਫ ਆਪਦੇ ਬਾਰੇ ਉਹ ਸੋਚਦੇ ਆ ਹੋ। ਬਾਰੇ ਸੋ
ਹਾਂਜੀ ਕੁਛ
ਹਮ।
ਜਿਹੜੇ ਲੋਕ ਨਸ਼ਾ ਵੇਚਦੀ ਆ ਪੁਲਿਸ ਵਾਲੇ ਉਹਨਾਂ ਤੋਂ ਪੈਸਾ ਲੈ ਲੈਂਦੀ ਆ। ਤੇ ਫੇਰ ਛੱਡ ਦਿੰਦੀ ਆ ਫ਼ੇਰ ਵੇਚਣਾ ਸਟਾਰਟ ਕਰ ਦਿੰਦੀ ਆ।
ਹਾਂਜੀ ਉਹੀ ਗੱਲ ਐ ਨਾ ਮਤਲਬ ਕਿ ਉਹਨਾਂ ਨੂੰ ਤਾਂ ਸਿਰਫ ਪੈਸਿਆਂ ਤੱਕ ਮਤਲਬ ਆ। ਉਹਨਾਂ ਨੂੰ ਪੈਸੇ ਮਿਲ ਜਾਂਦੇ ਆ।
ਹਮ। ਫ਼ਿਰ ਏਦਾਂ ਹੀ ਕਰਦੇ ਆ ਕਿ ਕੋਈ ਮਤਲਬ ਕੀ ਕੋਈ ਪ੍ਰਧਾਨ ਨੂੰ ਆਪਣੇ ਲੈ ਕੇ ਆਉਂਦੇ ਵਾ। ਐਸੀ ਨ ਲੈ ਕੇ ਆ ਗਿਆ ਵਾ ਕਿੱਦਾਂ ਨੂੰ ਲੈ ਕੇ ਚੱਲ ਜਾਂਦੇ ਆ। ਫੇਿਰ ਇੱਕ ਦੂਜੇ ਨਾਲ ਗੱਲ ਕਰਦੇ ਇੰਨੇ ਪੈਸੇ ਲੈ ਲਏ ਤੇ ਨਛਾੜ ਦਿ ਸਾਡੇ ਬੰਦੇ ਨੂੰ ਤੇ ਇੱਦਾਂ ਬਾਅਦ ਚੋਂ ਪੈਸੇ ਲੈ ਕੇ ਤੇ ਗੱਲ ਛਡ ਦਿੰਦੇ ਬੰਦੇ ਉਹ ਫੇਰ ਉਓਦਾਂ ਦੁਬਾਰਾ। ਕੰਮ ਕਰਦਾ ਨਸ਼ਾ ਵੇਚਦਾ ਫੇਿਰ ਨਸ਼ਾ ਮਤਲਬ ਰੋਕ ਲਿਆਂਦੀ ਆ ਜਿੱਦਾਂ ਬਰਬਾਦ ਹੋਣ ਗਿਆ ਨਾ ਤੇ ਉਹ ਨਸ਼ਾ ਬਦ ਕਰਵਾਉਣਾ ਚਾਹੀਦਾ।
ਹਾਂਜੀ ਹਾਂਜੀ ਉਹ ਵੀ ਤੇ ਗੱਲ ਹੈ ਨਾ ਮਤਲਬ ਹੈ।
ਤੇ ਕਿਸੇ ਨੇ ਜੇਲ੍ਹ ਵਿੱਚ ਭੇਜ ਵੀ ਦਿੰਦੇ ਨਸ਼ਾ ਵੇਚਣ ਵਾਲੇ ਨੂੰ ਉਹ ਅਗਲੀ ਪਤਾ ਕੀ ਸੋਚਦੀ ਆ ਵੀ ਚਲੋ ਆਪਾਂ ਜ਼ਮਾਨਤ ਕਰਾ ਕੇ ਬਾਹਰ ਆ ਜਾਂਗੇ। ਫੇਰ ਉਹ ਏਦਾਂ ਹੀ ਕੰਮ ਕਰਨ ਡ ਦਿੰਦੇ
ਹਾਂਜੀ ਮਤਲਬ ਉਹੀ ਗੱਲ ਆ ਮ ਹਾਂਜੀ ਉਹਨਾਂ ਨੂੰ ਐ ਵੀ ਸਾਡੇ ਕੋਲ ਪੈਸਾ ਹੈ ਅਸੀਂ ਤਾਂ ਪੈਸਾ ਲਾ ਕੇ ਆਈ ਜਾਣਾ ਬਾਹਰ।
ਹਾਂਜੀ ਬਸ ਆਪਣੇ ਕੋਲ ਦਾ ਟਾਈਮ ਖਤ
ਨੌ
ਲੋ
ਠੀਕ ਐ ਜੀ। ਓਕੇੇ ਜ ਸਤਿ ਸ਼੍ਰੀ ਅਕਾਲ।